ਸਤਿ ਸ਼੍ਰੀ ਅਕਾਲ। ਕਿਵੇਂ ਹੋ ਤੁਸੀਂ?
ਵਧੀਆ ਜੀ ਤੁਸੀਂ ਦੱਸੋ?
ਹਾਂਜੀ ਮੈਂ ਵੀ ਠੀਕ ਹਾਂ, ਚਲੋ ਅਸਾਂ ਜਿਸ ਬਾਰੇ ਡਿਸਕਸ ਕਰ ਰਹੇ ਸੀ ਅਸੀ ਉਹ ਪਹਿਲਾਂ ਕਰਦੇ ਏ, ਠੀਕ ਹੈ, ਤੇ ਹਾਂਜੀ ਤੇ ਮਤਲ ਮਤਲਬ ਵੈਸੇ ਤਾਂ ਮੈਂ ਵੀ ਬਹੁਤ ਹੀ ਘੱਟ ਟਾਈਮ ਤੋਂ ਹੀ ਮਤਲਬ ਯੂਜ ਕਰਨਾ ਸ਼ੁਰੂ ਕੀਤਾ ਸੀ। ਲੇਕਿਨ ਹਾਂ ਇਹ ਕਿ ਮਤਲਬ ਅ ਜਿਹੜੇ ਮਤ ਤੁਹਾਨੂੰ ਦੱਸਾਂਗੀ ਨਾ ਉਹ ਕਾਫੀ ਬਜਟ ਵਿੱਚ ਵੀ ਆਉਂਦੇ ਨੇ ਤਾਂ ਮਤਲਬ ਵਧੀਆ ਵੀ ਹੁੰਦੇ ਨੇ।
ਮਤਲਬ ਏਦਾਂ ਕਿ ਬਜਟ ਚ ਹੀ ਹੋਣ ਚੀਜ਼ਾਂ ਮਤ ਜੇ ਆਪਾਂ ਜ਼ਿਆਦਾ ਬਜਟ ਹੀ ਲਵਾਂਗੇ ਨਾ ਚੀਜ਼ ਮਤਲਬ ਹੈਨਾ ਅਪਣੇ ਐਡੇ ਕੋਲ ਬਹੁ ਵੀ ਨਾ ਹੋਵੇ ਬਜਟ ਨਾ ਹੋਵੇ ਤੇ ਆਪਾਂ ਖਰੀਦ ਲਏ ਜਿਹੜੇ ਮੈਨੂੰ ਬਜਟ ਤੇ ਅੰਦਰ ਹੋਵੇ।
ਹਾਂਜੀ ਹਾਂਜੀ, ਹਾਂ ਬਜਟ ਦੇ ਅੰਦਰ ਹੀ ਮੈਂ ਤੁਹਾਨੂੰ ਦੱਸੂਂਗੀ। ਇੱਕ ਤਾਂ ਦੇਖੋ, ਇੱਕ ਆਂਦੀ ਹੈ ਲੈਕਮੇ ਦੀ ਸੀਸੀ ਕਰ੍ਰੀਮ ਆਂਦੀ। ਹੈਨਾ। ਤੇ ਉਹ ਉਹ ਜਿਹੜੀ ਹੁੰਦੀ ਹੈ ਉਹ ਮਤਲਬ ਅਬਾਊਟ ਟੂ ਹੰਡਰਡ ਦੇ ਹੁੰਦੀ ਹੈ। ਹੋਰ ਉਹ ਥਰਟੀ ਗ੍ਰੇਮਸ ਹੁਂਦੀ ਹੈ। ਤੇ ਬਟ ਉਹ ਇਹ ਹੁੰਦਾ ਕਿ ਉਹਦੀ ਮਤਲਬ ਅਗਰ ਤੁਸੀਂ ਉਹ ਲਗਾ ਲੋ ਨਾ ਤਾਂ ਤੁਹਾਨੂੰ ਨਾ ਕੰਸੀਲਰ ਦੀ ਲੋੜ ਨਾ ਫਾਊਂਡੇਸ਼ਨ ਦੀ ਲੋੜ ਹੈ। ਮਤਲਬ ਮਤਲਬ ਉਹ ਫਾਡੇਸ਼ਨ ਕੰਸੀਲਰ ਦਾ ਇੱਕ ਸਾਥ ਹੀ ਕੰਮ ਕਰਦੀ ਏ। ਤੇ ਬਸ ਇਹ ਧਿਆਨ ਰੱਖਿਓ ਕਿ ਉਹ ਤੁਸੀਂ ਆਪਣੀ ਹੀ ਸ਼ੇਡ ਦੀ ਮੰਗਾਣਾ ਕਿਉਂਕਿ ਉਹ ਤੁਸੀਂ ਅਗਰ ਸ਼ੇਡ ਤੋਂ ਥੋੜ੍ਹੀ ਜਿਹੀ ਉੱਚੀ ਮੰਗਾਓਗੇ ਨਾ ਤੇ ਫਿਰ ਉਹ ਫੇਸ ਥੋੜੀ ਦੇਰ ਬਾਅਦ ਗ੍ਰੇ ਗ੍ਰੇ ਜਿਹਾ ਹੋ ਜਾਂਦਾ। ਤੇ ਮੈਂ ਨਾ ਇਹੀ ਗ਼ਲਤੀ ਵਿੱਚ ਬਹੁਤ ਪੈਸੇ ਮੁਕਾਏ ਨੇ। ਉਹ ਹੁੰਦਾ ਨਾ ਸਾਡੀ ਕੁੜੀਆਂ ਨੂ ਕਿ ਮਤਲਬ ਅਸੀਂ ਥੋੜਾ ਗੋਰੇ ਦਿਖੀਏ। ਸਾਨੂੰ ਘਰਦਿਆਂ ਨੇ ਵੀ ਸ਼ੁਰੂ ਤ ਅਉਹ ਸਿਖਾਇਆ ਏ ਕਿ ਦੇਖ ਕਿੰਨੀ ਕਾਲ ਲੀ ਓ। ਗਈ ਏ ਉਹ ਗਈ ਏ ਤਾਂ ਉਹੀ ਮੈਨੂੰ ਬੜਾ ਕਰੇਜ਼ ਸੀ ਕਿ ਨਹੀਂ ਯਾਰ ਮੈਂ ਤਾਂ ਗੋਰਾ ਦਿਖਣਾ, ਗੋਰਾ ਦਿਖਣਾ। ਜਿਹੜਾ ਮੈਂ ਮੰਗਾਇਆ ਉਹ ਚੂੜੇ ਦੇ ਰੰਗ ਦਾ ਮੰਗਾ ਲਿਆ।
ਕਿਹੜੇ ਰੰਗ ਦਾ
ਚੂਨੇ ਯਾਰ ਮੰਗਾ ਲਿਆ। ਉਹ ਮੇਰੇ ਤੇ ਇੰਨਾ ਚਿੱਟਾ ਲੱਗੇ, ਇਨਾ ਚਿੱਟਾ ਲੱਗੇ ਪੂਰਾ ਫੇਸ ਗ੍ਰੇਈ ਪੈ ਗਿਆ ਉਹਨੂੰ ਲਗਾ ਕੇ, ਹੋਰ ਉਸ ਉਸ ਸਮੇਂ ਤਾਂ ਮਤਲਬ ਹੁਣ ਤਾਂ ਚਲੋ ਸਸਤੀ ਹੋ ਗਈ ਏ ਕਰੀਮ, ਉਸ ਵੇਲੇ ਉਹ ਆਂਦੀ ਸੀ ਇਹ ਵੀ ਚਾਰ ਸੌ, ਸਾਢੇ ਚਾਰ ਸੌ ਦੀ। ਉਸ ਸਮੇਂ ਤਾਂ ਮੈਨੂੰ ਬੜਾ ਖਲ ਗਿਆ ਕਿ ਬਈਆ ਇਹ ਤਾਂ ਇੱਕ ਦਮ
ਫੇਰ ਏਦਾਂ ਕਿੱਦਾਂ ਪਤਾ ਲੱਗੁਗਾ ਕਿ ਆਪਾਂ ਨੂੰ ਕਿਹੜੀ ਠੀਕ ਲੱਗ ਲੱਗਦੀ ਹੈ ਕਿਹੜੀ ਨਹੀਂ ਠੀਕ ਲੱਗਦੀ ਇੱਧਾਂ ਕਿੱਦਾਂ ਪਤਾ ਲੱਗੂਗਾ ਫੇਰ
ਤੁਸੀ ਮੰਗਾਣ ਲੱਗ ਤੇ ਔ ਨ ਤੇ ਉਹਦੇ ਚ ਉਹ ਜਿਵੇਂ ਅਹ ਸ਼ੇਡ ਅਲੱਗ- ਅਲਗ ਉਹਦੇ ਸਾਹਮਣੇ ਸ਼ੋਅ ਹੁੰਦੇ ਆ ਕਿ ਹਾਂ, ਤੇ ਜਿਵੇਂ ਹੁਣ ਤੁਹਾਡਾ ਰੰਗ, ਮੈਨੂੰ ਹੁਣ ਤਾਂ ਮੈਨੂੰ ਪਤਾ ਨਹੀਂ ਤੁਹਾਡਾ ਰੰਗ ਕਿੰਨਾ ਏ, ਪਰ ਤੁਹਾਨੂੰ ਪਤਾ ਹੋਏਗਾ ਨਾ ਜਿਵੇਂ ਸਾਂਵਲਾ ਹੈਗਾ ਸਾਵਲੇ ਤੋਂ ਥੋੜਾ ਜਿਹਾ ਗੋਰਾ ਹੈ ਜਾਂ ਫਿਰ ਕਾਫੀ ਗੋਰਾ ਹੈ ਤੁਹਾਨੂੰ ਇਹ ਤਾਂ ਪਤਾ ਹੋਏਗਾ ਤੇ ਤੁਸੀਂ ਮੈਨੂੰ ਦੱਸਦੋ, ਮੈਂ ਤੁਹਾਨੂੰ ਦੱਸ ਦੇਵਾਂਗੀ ਸ਼ੇਡ ਨੰਬਰ।
ਮਤਲਬ ਨਾ ਠੀਕ ਹੈ ਠੀਕ ਹੈ ਮਤਲਬ ਏਡਾ ਔ ਵੀ ਨੀ ਮਤਬ ਠੀਕ ਹੈ ਥੋੜਾ ਹੈਗਾ ਮਤਲਬ ਵਾਈਟ ਜਹੀ ਹੈਗੀ ਸਕਿੰਨ।
ਅੱਛਾ ਤੇ ਫੇਰ ਉਹਦੇ ਚ ਨਾ ਤੁਸੀ ਤੁਸੀਂ ਜਦੋਂ ਵੀ ਇਹਦੇ ਸਰਚ ਕਰੋਗੇ ਨਾ ਤੇ ਉਹਦੇ ਚ ਅਲੱਗ- ਅਲੱਗ ਸ਼ੇਡਸ ਬਣ ਕੇ ਆਣਗੇ ਤੇ ਮੈਨੂੰ ਹੁਣ ਤਾਂ ਮੈਨੂੰ ਬੀਜ ਕਲਰ ਸੂਟ ਕਰਦਾ ਹੈ। ਅਗਰ ਜਿਵੇਂ ਥੋੜ੍ਹੀ-ਥੋੜੀ ਦੀ ਯੇਲੋ ਅੰਡਰ ਟੋਨ ਆਉਂਦੀ ਹੈ ਥੋੜਾ ਜਾ ਹੋਏ ਜਿਵੇਂ ਫੇਸ ਚ ਬੀਜ ਵਾਲੀ ਮੰਗਾ ਲਿਓ ਜਾਂ ਫੇਰ ਨੋਰਮਲ ਅਗਰ ਥੋੜਾ ਜਿਹਾ ਸਾਫ਼ ਲੈ ਤਾਂ ਹਨੀ ਅੰਡਰਟੋਨ ਮੰਗਾ ਲਿਓ, ਹਨੀ ਔਰ ਬੀਚ ਵਿੱਚੋਂ ਹੀ ਵਧੀਆ ਰਹਿੰਦਾ ਜਾ
ਠੀਕ ਐ ਮੈਂ ਕਿਹਾ ਤੁਸੀਂ ਫਾਊਂਡੇਸ਼ਨ ਵਗੈਰਾ ਨੀ ਯੂਜ ਕਰਦੇ, ਕਿਹੜੀ ਕੰਪਨੀ ਦਾ ਕਰਦੇ ਹੋ ਯੂਜ
ਫਾਊਂਡੇਸ਼ਨ ਮੈਂ ਹਾਂ ਫਾਊਂਡੇਸ਼ਨ ਮੈਂ ਇੱਕ ਵਾਰ ਮੰਗਾਇਆ ਸੀ, ਉਹ ਤਾਂ ਮੈਂ ਜਾਂ ਤੇ ਸਵਿਸ ਬਿਊਟੀ ਦਾ ਯੂਜ ਕਰਦੀ ਹਾਂ ਜਾਂ ਫਿਰ ਸਵਿਸ ਬਿਊਟੀ ਦਾ ਜਿਹੜਾ ਮਤਲਬ ਛੋਟੀ ਪੈਕੇਟ ਆਉਂਦੀ ਆ, ਉਹ ਮੇਰੀ ਫਰੈਂਡ ਨੇ ਮੈਨੂੰ ਗਿਫਟ ਕੀਤਾ ਸੀਗਾ। ਤਾਂ ਉਹੀ ਮੈਂ ਮਤ ਸ ਦੀ ਇੱਕ ਵਾਰ ਯੂਜ ਕੀਤਾ ਸੀ, ਪਰ ਉਹ ਨਾ ਬੜੀ ਛੋਟੀ ਜਿਹੀ ਡੱਬੀ ਆਂਦੀ ਏ ਬਹੁਤ ਮਹਿੰਗੀ ਤਾਂ ਉਹ ਤਾਂ ਖਤਮ ਹੋ ਗਈ। ਤਾਂ ਉਹ ਮੈਂ ਤੁਹਾਨੂੰ ਸੁਜੈਸਟ ਨਹੀਂ ਕਰਾਂਗੀ, ਕਿਉਂਕਿ ਕਾਫ਼ੀ ਉਹ ਬਜਟ ਤੋਂ ਬਾਹਰ ਹੋ ਜਾਂਦੀ ਐ, ਔਰ ਉਹਦਾ ਨਾ ਮਤਲਬ ਕਵਰੇਜ ਵੀ ਇੰਨਾ ਸੇਮ ਹੀ ਆਂਦਾ, ਜਿਵੇਂ ਬਾਕੀਆਂ ਦਾ ਆਉਂਦਾ। ਤੇ ਤੁਸੀਂ ਨਾ ਫਾਊਂਡੇਸ਼ਨ ਵੀ ਲੈਕਮੇ ਦਾ ਕਾਫ਼ੀ ਵਧੀਆ ਰੇਂਜ ਚ ਵੀ ਹੁੰਦਾ, ਤਾਂ
ਹਾਂਜੀ ਮਤਲਬ ਇਹ ਮੈਨੂੰ ਨਾ ਸੁਜੈਸਟ ਕੀਤਾ ਸੀਗਾ ਮੈਂ ਨਾ ਮਤਲਬ ਮਤਲਬ ਹੁਣ ਸਾਨੂੰ ਮੈਰਿਜ ਆਣੀਆਂ ਦੋ ਤਿੰਨ ਕੱਠੀਆਂ ਆਣੀਆਂ ਨੇ। ਸਾਨੂੰ ਤੇ ਮੈਂ ਨਾ ਪੁੱਛ ਕੇ ਆਏ ਸੀਗੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਲੈਕਮੀ ਦੇ ਪ੍ਰੋਡਕਟ ਵਧੀਆ ਹੁੰਦੇ ਨੇ, ਤੇ ਉਹ ਨੇ ਮੈਨੂੰ ਕਿਹਾ ਸੀਗਾ ਕਿ ਹਜ਼ਾਰ ਜਾਂ ਪੰਦਰਾਂ ਸੌ ਦੇ ਵਿੱਚ- ਵਿੱਚ ਨਾ ਤੁਹਾਨੂੰ ਸਾਰੇ ਪ੍ਰੋਡਕਟ ਮਿਲ ਜਾਣਗੇ, ਮਤਲਬ ਜਿਹੜੇ ਵੀ ਪੰਜ ਛੇ ਹੁੰਦੇ ਨੇ।
ਹਾਂਜੀ- ਹਾਂਜੀ ਲੈ ਪਤਾ ਮਤਲਬ ਮੈਂ ਤੁਹਾਨੂੰ ਇਹੀ ਔ ਸੁਜੈਸਟ ਕਰਾਂਗੀ ਕਿ ਕਾਜਲ, ਲਿਪਸਟਿਕ ਇਹ ਸਭ ਵਗੈਰਾ ਤਾਂ ਤੁਸੀਂ ਕੰਪਨੀ ਤੋਂ ਨਾ ਮੰਗਾਓ, ਕਿਉਂਕਿ ਪਤਾ ਹੁੰਦਾ ਕੀ ਐ ਉਹ ਨਾ ਨੋਰਮਲ ਚੀਜ਼ ਵੀ ਬੜੀ ਮਹਿੰਗੀ ਤੁਹਾਨੂੰ ਦੇ ਦਾਂਗੇ ਲੇਕਿਨ ਜਿਹੜੀ ਚੀਜ਼ ਫੇਸ ਤੇ ਆਪ ਆਪਾਂ ਲਗਾਣੀ ਹੈ ਉਹ ਚੀਜ਼ ਆਪਾਂ ਬ੍ਰੈਂਡ ਵਾਲੀ ਮੰਗ ਗਾਈਏ ਤਾਂ ਸਹੀ ਕਿ ਫੇਸ ਤੋਂ ਅਸੀਂ ਰਿਸਕ ਨਹੀਂ ਲੈ ਸਕਦੇ ਨਾ। ਉਹੀ ਆ ਤੇ ਲੈਕਮੇ ਇਨ ਚੀਜ਼ਾਂ ਚ ਕਾਫ਼ੀ ਵਧੀਆਂ ਐ ਨਾਲੇ ਅਗਰ ਜਿਵੇਂ ਤੁਸੀਂ ਅ ਕੋਈ ਹੋਰ ਐਵੇਂ ਦੇਖਨਾ ਹੋਏ ਤੇ, ਇੱਕ ਰੀਨੀ ਨਾਮ ਦੀ ਆੰ ਦੀ ਫਾਊਂਡੇਸ਼ਨ ਉਹ ਬੜੀ ਬਜਟ ਚ ਆਉਂਦੀ ਹੈ ਨਾਲੇ ਉਹ ਵਧੀਆ ਵੀ ਲੱਗਦੀ ਹੈ
ਠੀਕ ਐ।
ਬਟ ਏਦੇ ਬਾਰੇ ਪਤਾ ਬੜਾ ਲੋਕਾਂ ਨੂੰ ਘੱਟ ਐ ਤੁਆਡੀ ਰੇਂਜ ਥੋੜੀ ਵੱਦ ਹੋਏ ਤੇ ਤੁਸੀਂ ਮਾਰਸ ਦੇ ਪ੍ਰੋਡਕਟ ਵੀ ਯੂਜ਼ ਕਰ ਸਕਦੇ ਓ, ਮਾਰਸ ਦੇ ਵੀ ਕਾਫ਼ੀ-ਕਾ਼ਫੀ ਵਦੀਆ ਆਓਂਦੇ ਨੇ, ਮਤਲਬ ਮੈਂ ਇੱਕ ਵਾਰ ਟ੍ਰਾਏ ਕੀਤਾ ਓਏ ਮਾਰਸ ਵੀ ਕਾਫ਼ੀ ਵਦੀਆ ਪ੍ਰੋਡਕਟਸ
ਠੀਕ ਏ, ਠੀਕ ਐ
ਜੀ ਨਾਲੇ ਪ੍ਰਾਈਮਰ ਵਗੈਰਾ, ਮਤਲਬ ਕੀ ਕੈਂਦੇ ਨੇ ਪ੍ਰਾਈਮਰ ਵੀ ਵਦੀਆ ਮਿਲਜੂਗਾ ਤੁਆਨੂ ਰੇਂਜ ਚ ਲੈਕਮੇ ਦਾ ਈ, ਨਾਲੇ ਲੈਕਮੇ ਵਿੱਚ ਨਾ ਇੱਕ ਆਂਦੈ ਪ੍ਰਾਈਮਰ ਵਿਦ ਇਲੂਮੀਨੇਟਰ ਤੇ ਓਦਾ ਮਤਲਬ ਓ ਮੰਗਾ ਲਓ ਨਾ ਤੇ ਤੁਆਨੂੰ ਹਾਈਲਾਈਟਰ ਅਲੱਗ ਤੋਂ ਮੰਗਾਨ ਦੀ ਲੋੜ ਈ ਨੀ ਐ। ਓਦੇ ਚੀ ਪ੍ਰਾਈਮਰ ਹੁੰਦਾ ਉਦੇ ਚੀ ਹਾਏਲਾਏਟਰ ਹੁੰਦੈ, ਤੇ ਪੈਲਾਂ ਤੁਸੀਂ ਓ ਲਗਾ ਲੋ ਥੋੜਾ ਜੇਆ ਫੇਰ ਓਦੇ ਊ ਤੇ ਫਾਊਂਡੇਸ਼ਨ ਲਗਾ ਕੇ ਤੇ ਉੱਪਰੋਂ ਬਲਸ਼ ਹਾਈਲਾਈਟ
ਸਾਬ ਤੋਂ ਪੈਲਾਂ ਕੀ ਲਾਣੈ? ਸਭ ਤੋਂ ਪੈਲਾਂ ਲਾਨੀ ਐ ਕਲੀਨਜ਼ਰ ਹੈਨਾ।
ਅ ਨਾ ਕੀਲੀਨਜ਼ਰ ਨਾਲ ਮਤਲਬ ਪੇਲਾਂ ਫੇਸ ਸਾਫ਼ ਕਰ ਲੇਆ ਓ ਤਨ ਚਲੋ ਤੁਸੀ ਨੋਰਮਲ ਵੀ ਉਦੇ ਨਾਲ ਹੋ ਜਾਂਦੈ ਤੇ ਓਦੇ ਬਾਦ ਤੋਡਾ ਅ ਜਿਵੇਂ ਮੋਇਸ਼ਰਾਈਜ਼ਰ ਲੱਗ ਅਗਰ ਠੰਡੀਆਂ ਦ ਟਾਈਮ ਏ ਤੇ ਮੋਇਸ਼ਰਾਈਜ਼ਰ ਲਗਾ ਲੋੋ, ਨਈ ਤਾ ਫੇਰ ਓ ਧੱਬੇ- ਧੱਬੇ ਬਨ ਜਾਂ ਦੇ ਨਾ ਮੇਕਪ ਚ, ਪਰ ਅਗਰ ਗਰਮੀਆਂ ਦਾ ਟਾਈਮ ਏ ਤੇ ਫੇਰ ਮੋਇਸ਼ਰਾਈਜ਼ਰ ਨਾ ਲਗਾਏਓ, ਤੇ ਫਿਰ ਅ ਪੇਲਾਂ ਪ੍ਰਾਈਮਰ ਲਗਾ ਲੇਓ ਪ੍ਰਾਈਮਰ ਨਾਲ ਕੀ ਹੁੰਦੈ, ਮਤਲਬ ਪ੍ਰਾਈਮਰ ਨਾਲ ਫੇਸ ਥੋੜਾ ਚਿਪ-ਚਿਪ ਮਤਲਬ ਲੱਗ ਜਾਂਦੀ ਆ। ਤੇ ਓਦੇ ਵਾਸਤੇ ਜੋ ਵੀ ਤੁਸੀ ਤੇ ਲਗਾਓ ਗੇ ਨਾ ਓ ਸੈੱਟ ਬੈਠ ਜੂਗਾ। ਫੇਸ ਤੇ, ਹਾਂਜੀ ਤੇ ਪੇਲਾਂ ਥੋੜਾ ਨ ਪ੍ਰਾਈਮਰ ਵਿੱਚ ਬਿਲਕੁਲ ਵੀ ਕੰਜ਼ੂ ਥਰੀਕ ਨਾਲ ਲਗਾਇਓ ਹਾਂ ਫਿਰ ਉਹਦੇ ਬਾਅਦ ਉਹਦੇ ਅਤੇ ਫਾਊਂਡੇਸ਼ਨ ਲੱਗੇਗਾ ਫਿਰ ਉਹਦੇ ਬਾਅਦ ਬਲਸ਼ ਲਗਾ ਲਓ ਫਿਰ ਆਈ ਮੇਕਅਪ ਜੋ ਵੀ ਤੁਸੀਂ ਕਰਨਾ ਆਈ ਲਾਈਨਰ ਔਰ ਆਈ ਸ਼ ਸ਼ੈਡੋ ਜੋ ਵੀ ਕਰਨਾ ਚਾਹੁੰਦੇ ਹੋ ਕਰਲੋ ਫਿਰ ਅਹ ਦੇ ਬਾਅਦ ਜੇ ਤੁਹਾਡਾ ਫੇਸ ਬਹੁਤ ਜ਼ਿਆਦਾ ਗੋਲੂ ਮੋਲੂ ਹੈ ਹੋਰ ਤੁਸੀਂ ਥੋੜ੍ਹਾ ਸ਼ਾਰਪ ਦਿਖਾਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਕੋਂਟੋਰ ਯੂਸ ਕਰ ਸਕਦੇ ਹੋ ਪਰ ਕੋਨਟੋਰ ਦਾ ਇੱਕ ਬਹੁਤ ਵਧੀਆ ਸਬਸਿਟਿਊਟ ਹੈ ਕਿ ਤੁਸੀਂ ਬਰਾਊਨ ਲਿਪਸਟਿਕ ਨਾਲ ਕਰ ਲਓ ਤੇ ਉਹ ਉਹ ਕਿੱਥੇ ਲੱਗਦੀ ਜਿਵੇਂ ਨੱਕ ਦੇ ਸਾਈਡਸ ਤੇ ਜਿਹਨਾਂ ਨੂੰ ਨੱਕ ਥੋੜੀ ਸ਼ਾਰਪ ਦਿਖਾਣੀ ਹੁੰਦੀ ਹੈ ਤੇ ਹਾਂ ਹਾਂ ਹਾਂ ਹਾਂ ਹਾਂ ਤੇ ਉਹ ਹਲਕੀ ਸੀ ਲਿਪਸਟਿਕ ਲਗਾ ਕੇ ਉਹਨੂੰ ਹਲਕੀ ਕਾਲਕਾ ਬਲੈਂਡ ਕਰਲੋਗੇ ਨਾ ਤਾਂ ਉਹ ਐਵੇ ਮਤਲਬ ਉਹਦੀ ਸ਼ੈਡੋ ਹੈ ਐਵੇਂ ਆਏਗੀ ਜਿਵੇਂ ਤੁਹਾਡੀ ਨੱਕ ਬੜੀ ਸ਼ਾਰਪ ਹੈ
ਠੀਕ ਹੈ,
ਹਾਂਜੀ, ਉਹਦੇ ਬਾਅਦ ਲਿਪਸਟਿਕ ਲਗਾ ਕੇ ਉਤੋਂ ਸੈੱਟ ਟਿੰਗ ਸਪਰੇਅ ਲਗਾ ਲਓ।
ਠੀਕ ਹੈ ਠੀਕ ਹੈ ਨਹੀਂ ਕੋਈ ਨਾ ਜ਼ਰੂਰ ਅਸੀਂ ਟਰਾਈ ਕਰਾਂਗੇ ਤਾਂ
ਹਾਂਜੀ ਨਾਲੇ ਪ ਤਾਂ ਤੁਸੀਂ ਉਹ ਮਤਲਬ ਆਲਰੇਡੀ ਮੈਨੂੰ ਤਾਂ ਵੇਰੀ ਨੈਚੁਰਲ ਵੀ ਬੜੇ ਸੋਹਣੇ ਲੱਗਦੇ ਹੋ ਬਾਕੀ ਤੁਸੀਂ ਲਗਾਓਗੇ ਤਾਂ ਬਹੁਤ ਸੋਹਣੇ ਲੱਗੋਗੇ ਨਾਲੇ ਨਾ ਅਗਰ ਤੁਸੀਂ ਸੂਟ ਪਾਓਗੇ ਨਾ ਤੇ ਵਾਲ ਇੱਕ ਵਾਰ ਕਰਲ ਕਰਾ ਕੇ ਵੇਖੋ। ਕੀ ਕਾਫ਼ੀ ਵਧੀਆ ਲੱਗੋਗੇ।
ਘਰ ਮਤਲਬ ਨਾ ਮੈਂ ਨਾ ਕਰਲਾ ਟਰਾਈ ਕੀਤੀ ਸੀਗੇ ਮਤਲਬ ਘਰੇ ਮਤਲ ਹੀਟ ਵਾਲੇ ਨੀ ਹੀਟ ਨਾ ਮੈਨੂੰ ਇੱਦਾਂ ਲੱਗਦਾ ਵੀ ਹੀਟ ਵਾਲੇ ਥੋੜ੍ਹੇ ਉਹ ਹੁੰਦਾ ਮੈਂ ਨਾ ਡੁ ਪੱਟੇ ਨਾਲ ਕੀਤੇ ਸੀਗੇ ਮਤਲਬ ਹੋਗੇ ਸੀ, ਸੀਗੇ ਬਹੁਤ ਸਹੀ ਹੋ ਗਏ ਸੀਗੇ ਉਹਦੇ ਨਾਲ ਵੀ
ਹੈਨਾ। ਹਾਂ ਮੈਂ ਪਰ ਮੈਨੂੰ ਨਾ ਮੈਂ ਇੱਕ ਵਾਰ ਪੱਟੇ ਨਾਲ ਕੀਤੇ ਸੀ। ਪਰ ਮੇਰੇ ਹੋਏ ਨ ਐਕਚੁਲੀ ਮੇਰੇ ਸਵਾਲ ਨਾ ਵੈਸੇ ਥੋੜੇ ਵੇਵੀ ਜਿਹੇ ਨੇ, ਤਾਂ ਮਤਲਬ, ਐਸਾ ਹੁੰਦਾ ਹੈ ਕਿ ਮੈਂ ਦੁਪੱਟੇ ਨਾਲ ਕੀਤੇ ਵੀ ਸੀ ਤੇ ਉਹਦੇ ਬਾਅਦ ਮੈਂ ਉਹਦੇ ਉੱਤੇ ਕੰਘੀ ਚ ਖੰਘ ਚਲਾਲੀ ਸੀ, ਤਾਂ ਉਹ ਸਾਰਾ ਮੇਰਾ ਐ, ਫਟ ਜਿਹੜਾ ਸੀ ਉਹ ਸਾਰਾ ਵੇਸਟ ਹੋ ਗਿਆ। ਤੇ ਮਤਲਬ ਐਸਾ ਹੋਇਆ। ਸੀ ਕਿ ਕਰਲਸ ਮੈਂ ਲਾਸਟ ਟਾਈਮ ਟਰਾਈ ਕੀਤੇ ਸੀ ਜ ਸਾਡੇ ਐਵੇਂ ਕੋਲਜ ਦੀ ਫਰੈਸ਼ਰ ਪਾਰਟੀ ਸੀਗੀ। ਤਾਂ ਮੈਂ ਆਪਣੀ ਫਰੈਂਡ ਕੋਲ ਗਈ ਸੀ। ਕਰਨ ਕਿਉਂਕਿ ਉਹਦੇ ਕੋਲ ਕਾਫੀ ਐਸਾ ਪ੍ਰੋਡਕਟਸ ਵਗੈਰਾ ਨੇ ਤਾਂ ਉਹਨੇ ਕਹਿ ਸੀ ਕਿ ਤੂੰ ਮੇਰੇ ਘਰ ਆ ਜਾਈ ਮੈਂ, ਤੇਰੇ ਕਰਲ ਕਰ ਦੂੰਗੀ ਤਾਂ ਫੇਰ ਮੈਂ ਉਹਦੇ ਘਰ ਚਲੀ ਗਈ ਸੀ ਤਾਂ ਉਹਨੇ ਹੀ ਮੇਰੇ ਵਾਲ ਕਰਲ ਕੀਤੇ ਸੀ ਤਾਂ ਮੈਨੂੰ ਕਾਫੀ ਕੀ ਵਧੀਆ ਲੱਗੇ ਉਹ ਵੀ ਕਹਿ ਰਹੀ ਸੀ ਕਿ ਤੂੰ ਕਰਲ ਕਾਫ਼ੀ ਕਰਾਇਆ ਕਰ। ਤੇੈਨੂੰ ਤਾਂ ਵਧੀਆ ਲੱਗਣਗੇ।
ਸਹੀ ਗੱਲ ਹੈ ਮਤਲਬ ਜਦੋਂ ਨਾ ਆਪਾਂ ਕੋਈ ਵੀ ਚੀਜ਼ ਹੈ ਚਾਹੇ ਉਹ ਹੇਅਰ ਦੀ ਹੋ ਗਈ ਕੋਈ ਵੀ ਚੀਜ਼ ਚਾਹੇ ਉਹ ਮਤਲਬ ਸੂਟ ਵਗੈਰਾ ਅਗਰ ਆਪਾਂ ਪਹਿਲੀ ਵਾਰ ਟਰਾ ਪਹਿਲੀ ਵਾਰ ਚੀਜ਼ ਨਾ ਬਹੁਤ ਜ਼ਿਆਦਾ ਜੱਚਦੀ ਹੈ ਠੀਕ ਹੈ ਹੁਣ ਨਾ ਮੈਂ ਕਈ ਵਾਰ ਕਹਿ ਦਿਣੀ ਮੈਂ ਤੇ ਛੇ ਛੇਤੀ ਨਾ ਮਤਲਬ ਕੋਈ ਘਰ ਦਾ ਵਿਆਹ ਆਵੇ ਫੇਰ ਨਾ ਮੈਂ ਨਾ ਕੋਈ ਘੱਗਰਾ ਵਗੈਰਾ ਦੇਖ ਕੇ ਨਾ ਪਾਰਲਰ 'ਚੌਂ ਤਿਆਰ ਹੋਵਾਂ ਹਨਾ ਵੀ ਪਹਿਲੀ ਵਾਰ ਤੇ ਉਹਦੀ ਜਦੋਂ ਫੋਟੋਜ਼ ਆਪਾਂ ਕਲਿੱਕ ਕਰ ਕਰਵਾਉਂਦੇ ਨੇ ਫ਼ਿਰ ਐਡੀ ਸੋਹਣੀਆਂ ਲੱਗਦੀਆਂ ਨੇ ਨਾ ਫੋਟੋਜ਼ ਬਹੁਤ ਜ਼ਿਆਦਾ
ਹਾਂਜੀ।
ਹਨਾ ਤੇ ਇਦਾਂ ਦੇ ਕਿ ਹਾਂ ਯਾਰ ਕੁੱਝ ਮਤਲਬ ਵਧੀਆ ਕੀਤਾ ਸੀ। ਸੀਗਾ ਲਾਈਫ 'ਚ ਹੁਣ ਮੈਂ ਸੋਚਿਆ ਮੇਰੀ ਭੈਣ ਨੂੰ ਰੋਜ਼ ਕਹਿ ਦਿੰਦੀ ਆ ਮੈਂ ਕਿਹਾ ਬਸ ਯਾਰ ਹੁਣ ਤੇਰਾ ਵਿਆਹ ਕਰੀਏ ਛੇਤੀ-ਛੇਤੀ ਮੈਂ ਕਿਹਾ ਮੇਰੇ ਸ਼ੌਕ ਪੂਰੇ ਹੋਣ ਮੈਂ ਜਿਹੜੇ ਸੂਟ ਘੱਗਰੇ ਬਣਵਾਣੇ ਮੈਂ ਬਣਵਾਵਾਂ ਮੈਂ ਕਿਹਾ ਹੁਣ ਤਾਂ
ਅੱਛਾ, ਤੁਸੀਂ ਖੁਸ਼ੀ ਤੋਂ ਛੋਟੇ ਹੋ।
ਹਾਂਜੀ ਮੈਂ ਤਾਂ ਛੋਟੀ ਆ, ਮੇਰੇ ਤੋਂ ਵੱਡੀ ਐ।
ਓਕੇ, ਵੈਸੇ ਮੈਂ ਐਵੇਂ ਦੇਖਿਆ ਸੀ ਤੇ ਮੈਨੂੰ ਤੁਸੀਂ ਤੁਸੀਂ ਜ਼ਿਆਦਾ ਵੱਡੇ ਲੱਗ ਰਹੇ ਸੀ।
ਮਤਲਬ ਮੇਰੀ ਹਾਈਟ ਉਹ ਤੋਂ ਵੱਡੀ ਐ। ਉਹਦੀ ਹਾਈਟ ਮੇਰੇ ਤੋਂ ਬਹੁਤ ਛੋਟੀ ਐ। ਮਤਲਬ ਮੈਂ ਤੇ ਮੇਰੇ ਭਰਾ ਦੋਨੋ ਉਹ ਤੋਂ ਵੱਡੇ ਹੀ ਲੱਗਦੇ ਆ।
ਹਾਂਜੀ, ਓਕੇ ਓਕੇ ਫੇਰ ਮੈ‌ ਉਹ ਤਾ ਇਹ- ਲੱਗ ਰਿਹਾ ਸੀ ਕਿ ਉਹ ਛੋਟੀ ਆ ਤੇ ਤੁਸੀਂ ਵੱਡੇ ਹੋ।
ਨਹੀਂ ਨਹੀਂ ਮਤਲਬ ਮੈਂ ਮਤਲਬ ਮੈਂ ਛੋਟੀ ਹਾਂ ਮੇਰੇ ਤੋਂ ਛੋਟਾ ਮੇਰਾ ਭਰਾ ਇੱਕ ਤੇ ਜਦੋਂ ਅਸੀਂ ਤਿੰਨੋ ਜਣੇ ਖੜਦੇ ਆ ਨਾ ਤੇ ਸਭ ਤੋਂ ਛੋਟੀ ਉਹਨੂੰ ਕਹਿੰਦੇ, ਮੈਨੂੰ ਵੱਡੀ ਕਹਿੰਦੇ, ਮੇਰੇ ਭਰਾ ਨੂੰ ਮੇਰੇ ਤੋਂ ਛੋਟਾ, ਸਭ ਤੋਂ ਛੋਟੀ ਖੁਸ਼ੀ ਨੂੰ ਕਹਿੰਦੇ ਆ।
ਓ,
ਉਹ ਨੂੰ ਓਹਨੂੰ ਥੌੜਾ ਜਿਹਾ ਹੁੰਦਾ। ਕਿ ਹਾਂ ਮਤਲਬ ਇਦਾਂ ਥੋੜ੍ਹਾ ਜਿਹਾ ਹੁੰਦਾ ਹੀ ਹੈ ਬੰਦੇ ਨੂੰ ਹਨਾ ਪਰ ਫਿਰ ਮੈਨੂੰ ਕਹਿ ਦਿੰਦੀ ਆ ਮੇਰੇ ਘਰ ਦੇ ਕਹਿੰਦੇ ਬਸ ਜਦੋਂ ਨਾ ਖੁਸ਼ੀ ਦਾ ਵਿਆਹ ਕਰਨਾ, ਤੈਨੂੰ ਅੰਦਰ ਲੁਕੋ ਦੇਣਾ ਵੀ ਕੋਈ ਇੱਦਾਂ ਨਾ ਕਹਿ ਦੇ ਕਿ ਹਾਂ ਉਹ ਵੱਡੀ ਹੈ। ਕਹਿੰਦੇ ਤੈਨੂੰ ਲੁਕੋ ਦੇਣਾ ਵੀ ਤੂੰ ਵੱਡੀ ਕਿ ਲੱਗਦੀ ਐ ਤੂੰ ਹਾਈਟ'ਚ ਵੀ ਵੱਡੀ ਵੀ ਤੈਨੂੰ ਲੁਕੋ ਦਾਂਗੇ।
ਅੱਛਾ ਤੁਸੀਂ ਹਲੇ ਸਕੂਲ 'ਚ ਹੀ ਹੋ।
ਨਹੀਂ ਮੈਂ ਕਾਲੇਜ 'ਚ ਆ। ਮੈਂ ਬਿਕਰਮ ਕਾਲੇਜ 'ਚ ਫਸਟ ਈਅਰ ਕੰਪਲੀਟ ਹੋ ਗਿਆ ਮੇਰਾ।
ਅੱਛਾ ਤੇ ਖ਼ੁਸ਼ੀ ਦਾ ਕਾਲੇਜ ਹੋ ਚੁੱਕਿਆ?
ਹਾਂਜੀ, ਉਹਦੇ ਤਾਂ ਹੋ ਚੁੱਕਿਆ ਕੰਪਲੀਟ।
ਓਕੇ, ਹਾਂ, ਫਿਰ ਉਹਦੀ ਤਾਂ ਏਜ ਹੈਗੀ, ਮੈਂ ਤਾਂ ਹਲੇ ਫਸਟ ਈਅਰ ਚਾ ਮੈਂ ਤੁਹਾਡੀ ਜਿੰਨੀ ਆ
ਠੀਕ ਹੈ, ਠੀਕ ਹੈ, ਫਿਰ ਤੁਸੀਂ ਕਿੱਦਾਂ ਜਾਣਦੇ?
ਅਰੇ, ਖੁਸ਼ੀ ਨੂੰ?
ਹਾਂਜੀ।
ਹਾਂਜੀ, ਓਦੇ ਨਾਲ ਤਾਂ ਮੇਰੀ ਮਤਲਬ ਓਨੇ ਮੈਨੂੰ ਇੰਟ੍ਰੋਡੂਸ ਕਰਾਇਆ ਸੀ ਨਾ ਤੇ ਓਦੇ ਨਾਲ ਹੀ ਸਭ ਤੋਂ ਪਹਿਲਾਂ ਮੇਰੀ ਗੱਲ ਹੋਈ ਸੀ ਐਪ 'ਚ।
ਠੀਕ ਹੈ। ਠੀਕ ਹੈ ਓਕੇ ਚਲੋ ਜੀ ਠੀਕ ਹੈ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ
ਓਕੇ ਜੀ